ਹ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ, ਹਾਂਜੀ। ਕੀ ਕਹਿ ਰਹੇ ਸੀ ਸਵੇਰੇ ਸੈਰ ਦਾ ਤੁਸੀਂ?
ਸਵੇਰ- ਸਵੇਰ ਦੀ ਸੈਰ ਕਰਨੀ ਚਾਹੀਦੀ ਜੇ ਸਵੇਰ ਦੀ ਸੈਰ ਬਹੁਤ ਬ ਵਧੀਆ ਹੁੰਦੀ ਐ, ਹਾਂਜੀ ਤੇ ਜਿੰਮ ਵਗੈਰਾ ਵੀ ਜਾਣਾ ਚਾਹੀਦਾ।
ਸਰੀਰ ਥੋੜਾ ਫਰੈਸ਼ ਜਿਹਾ ਰਹਿੰਦਾ ਵਾ ਸਾਡੀ ਇਮਿਊਨਿਟੀ ਸਟਰੋਂਗ ਹੁੰਦੀ ਆ। ਇੱਕ ਮਾਇੰਡ ਫਰੈਸ਼ ਹੋ ਜਾਂਦਾ ਵਾ ਹਨਾ, ਇੱਕ ਤੁਹਾਨੂੰ ਜਿਹੜੀ ਬਿਮਾਰੀ ਬ ਹੁੰਦੀਆਂ ਉੱਥੇ ਬਹੁਤ ਜ਼ਿਆਦਾ ਮਤਲਬ ਸਾਨੂੰ ਲਾਭ ਮਿਲਦਾ ਇਸ ਚੀਜ਼ ਤੋਂ ਹਨ ਬਿਮਾਰੀਆਂ ਸਾਡੀਆਂ ਬਹੁਤ, ਦੂਰ ਹੁੰਦੀਆਂ, ਅੱਜ ਕੱਲ ਲੋਕਾਂ ਚ ਜਂਕ ਫੂਡ ਹਾਂਜੀ ਜੰਕ ਫੂਡ ਖਾ- ਖਾ ਕੇ ਨਾ ਮਤਲਬ, ਜਿਵੇਂ ਬਾਰ ਦਾ ਪੀਜ਼ਾ ਜਾਂ ਬਰਗਰ, ਚੀਜ਼ਾਂ ਹੁੰਦੀਆਂ ਲੋਕਾਂ ਨੂੰ ਅਜ ਕੱਲ ਹਾਰਟ ਦੀ ਪ੍ਰੋਬਲਮ ਬੜੀਆਂ ਹੈਦੀ ਐ
ਖਾਣਾ ਹੀ ਨਹੀਂ ਚਾਹੀਦਾ ਬਾਹਰ ਦਾ ਵੈਸੇ,
ਹਾਂਜੀ ਖਾਣਾ ਨੀ ਚਾਹੀਦਾ ਬਟ ਅੱਜ ਕੱਲ ਹ- ਕਿਸੇ ਦਾ ਸ਼ੌਕ ਇਸ ਚੀਜ਼ ਦੇ ਉੱਤੇ ਪੂਰਾ ਹੋ ਚੁੱਕ- ਕ ਕਿਉਂਕਿ ਘਰ ਦੀਆਂ ਚੀਜ਼ਾਂ ਕਿਸੇ ਨੂੰ ਜਨੀਆਂ ਪਸੰਦ ਨਹੀਂ ਹੁੰਦੀਆਂ ਬਾਹਰ ਦੇ ਲੋਕੀ ਜ਼ਿਆਦਾ
ਘਰ ਦੀ ਖਾਣੀ ਚਾਹੀਦੀ ਬਾਹਰ ਦੀ ਬਾਹਰ ਦਾ ਖਾਣਾ ਫਲ ਫਰੂਟ ਖਾ ਲਓ ਬੰਦਾ।
ਹੋਰ ਜੀ? ਖਾਣੀ ਤੇ ਅਗਰ ਸਾਡੇ ਮੇਰੇ ਅਕੋਡਿੰਗ ਇਹੋ ਜ ਚ ਬੰਦਾ ਬਾਹਰ ਦੀ ਚੀਜ਼ਾਂ ਨੂੰ ਘਰੇ ਬਣਾ ਕੇ ਖਾ, ਕਿਉਂਕਿ ਸਾਨੂੰ ਨੀ ਪਤਾ ਲੱਗਦਾ ਕਿੰਨੇ ਦਿਨ ਹੋ ਗਏ ਤੇਲ ਯੂਜ ਕਰ ਤੇ ਸਾਨੂੰ ਥੋੜੀ ਨੀ ਪਤਾ। ਇਹਨਾਂ ਚੀਜ਼ਾਂ ਦਾ ਕਿੰਨਾ ਦਾ ਗੰਦਾ ਤੇਲ ਹੈਗਾ ਉਹ ਸਾਡੇ ਹਾਰਟ ਨੂੰ ਸਾਈਡ ਇਫੈਕਟ ਹੁੰਦੀਆਂ ਜਿਆਦਾ।
ਹੂੰ -ਹੂੰ ਨੁਕਸ ਹੀ ਉਹਨਾ ਨੇ ਪੈਂਦਾ ਆਪਣੇ ਸਰੀਰ ਚ ਤੇ ਬਾਅਦ ਇਚ।
ਹਾਂ ਇਹ ਸਾਰੇ ਸਾਈਡ ਇਫੈਕਟ ਪਾ ਲਦੇ ਸਾਡੇ ਸਰੀਰ ਦੇ ਵਿੱਚ ਬਹੁਤ ਜਿਆਦਾ। ਹੋ ਜਾਂਦਾ ਇੱਕ ਤਾਂ ਗੈਸ ਦੀ ਪ੍ਰੋਬਲਮ ਬਹੁਤ ਹੁੰਦੀ ਹੈ ਸਾਡੇ। ਤੇ ਇਸੋਂ ਇੱਕ ਹ ਹਾਰਟ ਦੀ ਪ੍ਰੋਬਲਮ ਬਹੁਤ ਜਲਦੀ ਹੁੰਦੀ ਆ। ਲੋਕਾਂ ਨੂੰ ਅੱਜਕੱਲ ਜਿਆਦਾਤਰ ਫਰੀਰ ਜਿਹੜੇ ਐ। ਲੱਤਾ ਨੇ ਸਫ ਬਿਮਾਰੀਆਂ ਦੇ ਨਾਲ ਹੀ ਭਰੇ ਤੇ ਮੇਰੇ ਮੁਤਾਬਕ ਲੋਕਾਂ ਨੂੰ ਯੋਗ, ਤੇ ਸੈਰ-ਸੂਰ ਵੀ ਜ਼ਰੂਰ ਕਰਨੀ ਚਾਹੀਦੀ ਜਿੰਨਾ ਥੋੜੀਆਂਹੁ ਬਿਮਾਰੀਆਂੱ ਘੱਟ ਜਾਨ, ਹਨਾ।
ਜੀ ਹਾਂਜੀ
ਜੀ
ਹਾਂਜੀ ਜਿੰਮ ਵਗੈਰਾ ਵੀ ਜਾਣਾ ਚਾਈਦਾ ਵਾ।
ਹਾਂਜੀ ਜਾਣਾ ਚਾਈਦਾ, ਕਸਰਤ ਹੋ ਜਾਂਦੀ ਥੋੜ੍ਹੀ ਬੋਤ ਸਰੀਰ ਫਿਟ ਰੈਂਦਾ ਆਪਣਾ ਹਨਾ। ਹੈਲਦੀ ਰੈਂਦਾ ਸਾਡੇ ਖਾਣ ਪੀਣ ਦੀ ਡਾਇਟ ਵੀ ਫੇਰ ਏਦੇ 'ਚ ਕੁਲ ਧਿਆਨ ਰੱਖਣਾ ਪੈਂਦਾ ਨਾ। ਕਈ ਹੁੰਦੇ ਨੇ ਮੋਟੇ ਇਨਸਾਨ ਹੁੰਦੇ ਨੇ ਜੜੇ ਹਾਂਜੀ, ਕਈ ਮੋਟੇ- ਇਨਸਾਨ ਪਤਲੇ ਹੋਣ ਲਈ ਜਾਂਦੇ ਨੇ। ਇਤਨਾ ਕਾ- ਮਤਲਬ ਜਿੰਮ ਸ਼ੌਂਕ ਸ਼ੌਂਕ ਨਾਲ ਜੁਇਨ ਕਰ ਲੈਂਦੇ ਨੇ। ਏ ਕੀ - ਮੀਨਾ ਲਾਉਂਦੇ ਨੇ ਬਾਦ 'ਚ ਹਟ ਜਾਂਦੇ ਨੇ। ਫਿਰ ਓ ਓਨਾਂ ਦਾ ਬੋਤ ਚਲੋ ਵੇਟ- ਤਾਂ ਘੱਟ ਜਾਂਦਾ ਵਾ, ਪਰ ਓ ਬਾਦ ਵਿੱਚ ਇੱਕਦਮ- ਫੇਰ ਬੋਤ ਜਾਦਾ ਫੈਟ ਵਧ ਜਾਂਦੀ, ਜਦੋਂ ਓ ਜਿੰਮ ਛੱਡ ਦਿੰਦੇ ਨੇ।
ਹਾਂਜੀ ਹਾਂਜੀ ਬੋ ਜਾਦਾ ਓ ਜਾਂਦਾ ਕੰਮ, ਹਾਂਜੀ। ਵੀ ਏ ਸੀ ਥੱਲੇ ਵੀ ਨੀ ਜਾਦਾ ਬੈਣਾ ਚਾਈਦਾ।
ਹਾਂਜੀ
ਏ ਸੀ ਥੱਲੇ ਵੀ ਨੀ ਜਾਦਾ ਬੈਣਾ ਚਾਈਦਾ।
ਹਾਂਜੀ ਨਈ ਬੈਣਾ ਚਾਈਦਾ, ਕਿਉਂਕਿ ਸਾਡਾ ਜੜਾ- ਬੋਡੀ ਟੈਂਪਰੇਚਰ ਏ ਨਾ ਓ ਮੇਨਟੇਨ ਨੀ ਓ ਸਕਦਾ। ਓਦੇ ਨਾਲ ਜੇ ਅਸੀਂ ਬਾਰ ਜਾਵਾਂਗੇ, ਅਗਰ ਬਾਈ ਚਾਂਸ ਕਿਸੇ ਦੇ- ਪਰ ਏ ਸੀ ਨਾ ਹੋਏਗਾ ਜਾਂ ਕੁਛ ਵੀ ਓਥੇ ਹਾਡਾ ਸਰੀਰ ਕੀ ਚੱਲੇਗਾ। ਓਥੇ ਸਾਨੂੰ ਆਕਸੀਜਨ ਲੈਵਲ ਦੀ-
ਓਥੇ ਆਪਾਂ ਨੂੰ ਵੀ ਹਾਂ ਓਥੇ ਗਰਮੀ ਝੱਲਣੀ ਪੈਣੀ ਆਪਾਂ ਨੂੰ, ਜਿੱਥੇ ਏ ਸੀ ਨਾ ਹੋਇਆ।
ਓ ਬੰਦਾ ਵੀ ਭੱਜਦਾ ਕੀ ਓਥੇ ਸਾਅ ਬੰਦ ਹੋਵੇ।
ਹੂੰ ਬੰਦੇ ਨੂੰ ਖੇਡਣ ਵੀ ਜਾਣਾ ਚਾਈਦਾ ਵਾ। ਬੰਦਾ- ਸਵੇਰੇ ਸਵੇਰੇ ਉੱਠ ਕੇ ਸੈਰ ਕਰਨੀ ਚਾਈ ਜ਼ਰੂਰੀ ਬੰਦੇ ਦੀ।
ਹਾਂਜੀ ਬੱਚਾ ਅੱਜ ਕੱਲ੍ਹ ਦੇ ਮਹਿਰ ਬੱਚਿਆਂ ਨੇ। ਖੇਡਾਂ ਹੀ ਅਲੋਪ ਹੋਣ ਦੀਆਂ ਜਾ ਰੀਆਂ ਵਾ, ਏਨੀਆਂ ਪੈਲਾਂ ਬੱਚੇ ਖੇਡਾਂ ਖੇਡਦੇ ਹੁੰਦੇ ਸੀ। ਸਾਡੇ ਟੈਮ ਤੇ ਖੋ ਖੋ ਖੇਡਣੀ, ਕਬੱਡੀ ਖੇਡਣੀ, ਮਿੱਟੀਆਂ ਵਿੱਚ ਬੱਚਿਆਂ ਨੂੰ- ਰੁਲਣਾ ਹਨਾ। ਅੱਜ ਕੱਲ੍ਹ ਬੱਚੇ ਫੋਨਾਂ ਚ ਵੜ ਕੇ ਚੀਜ਼ਾਂ ਨੂੰ ਮਤਲਬ ਸਮਝਦੇ ਨੀ।
ਹੂੰ ਫੋਨ ਬੋ ਜਾਦਾ ਹਾਂਜੀ ਫੋਨ ਬੋ ਜਾਦਾ ਵੈਂਦੇ ਬੱਚੇ।
ਦੇ ਨੀ ਆ ਇਮਿਊਨਿਟੀ ਸਟਰੋਂਗ ਨੀ ਹੋ ਰਿ ਜਿਨਾਂ ਦੀ। ਵੀਕ ਉਮ ਬ ਬੋ ਜਾਦਾਂ ਅੰਦਰੋਂ ਵੀਕ ਓ ਚੁੱਕੇ। ੰ
ਬੋ ਜਾਦਾ ਹਾਂਜੀ।
ਹਾਂ
ਹਾਂਜੀ ਵੀ ਬਾਕੀ ਜਿੰਮ ਵਗੈਰਾ ਲਾਉਣੀ ਚਾਈਦੀ ਆ।
ਹਾਂਜੀ
ਹਾਂਜੀ ਵੀ ਬੱਚਿਆਂ ਨੂੰ ਫੋਨ ਫਾਨ ਵੀ ਨੀ ਫੜੋਣੇ ਚਾਈਦੇ। ਅਸੀਂ ਵੀ ਤਰੇਲੇ ਬਣਾਏ ਹੀ।
ਅੱਛਾ ਤਾਡੀ ਮੰਮੀ ਫੇਰ ਕੀ ਕਰਦੇ ਪਏ ਨੇ। ਅਸੀਂ ਭੜਥਾ ਬੈਗਣ ਦਾ, ਹਾਂਜੀ।
ਹਾਂਜੀ ਮੰਮਾ ਘਰ ਦਾ ਕੰਮ ਈ ਕਰਦੇ ਪਏ।
ਅੱਛਾ ਜੀ
ਹਾਂਜੀ ਹਾਂਜੀ
ਔਰਤਾ ਲ‌ਈ, ਮੈਰਿਜ ਔਰਤਾ ਲ‌ਈ ਤੇ ਬਸ- ਹਾਊਸ ਵਾਈਫ ਲਈ ਏ ਹੁੰਦਾ ਘਰ ਦਾ ਕੰਮ ਬਸ ਹੁੰਦਾ ਏ।
ਹਾਂਜੀ ਹਾਂਜੀ -ਹਾਂਜੀ- ਹਾਂਜੀ ਹਾਂਜੀ।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
ਹਾਂਜੀ। ਹੋਰ ਕੀ ਕਰਦੇ ਨਿਆਣੇ ਕੀ ਕਰਦੇ ਤਹਾਡੇ।
ਹਜੀ। ਥੋੜੀ ਆਵਾਜ਼ੀ ਚੱਲ ਜਾਂਦੀ ਥੋੜਾ -ਬਹੁ ਦ -ਦ -ਦ ਰਹਿੰਦੇ ਹਣ ਹੋਏ। ਹਾਂ ਤੋ ਠੀਕ ਚੱਲੀ।
ਅੱਛਾ -ਅੱਛਾ, ਹਾਂ ਨਿਆਣਾਂ ਨੂੰ। ਫੋਨ ਇਨਾ ਜਾਿਆਦਾ ਨਹੀ ਫੜੋਣੇ ਚਾਹੀਦੇ।
ਬਹੁਤ ਜ਼ਿਆਦਾ ਪੜ੍ਹਦੇ ਨਾ ਇਹ ਚੀਜ਼ਾਂ ਜੜੀਆਂ ਬੱਚਿਆਂ ਨੂੰ ਕਰ੍ਹ ਦਿੰਦੀਆਂ।
ਫੋਨ ਨਾਲ ਗ਼ਲਤ ਹੋ ਸਿਰ ਪੈਂਦਾ ਬਹੁਤ ਜ਼ਿਆਦਾ ਅੱਖਾਂ ਵੀ ਖਰਾਬ ਹੁੰਦੀਆਂ।
ਹਾਂਜੀ।
ਹਾਂਜੀ। ਫੋਨ -ਫਾਨ ਨਹੀਂ ਫੜਾਉਣਾ ਚਾਹੀਦਾ।
ਹੂ-ਸਹੀ ਗੱਲ।
ਗੁਰਦੁਆਰੇ ਜਾਣ ਖੜਨਾ ਚਾਹੀਦਾ ਨਿਆਣਿਆਂ ਨੂੰ।
ਹਾਂਜੀ।
ਹਾਂਜੀ। ਹੋਰ ਕੰਮ- ਕਾਰ ਕਰ ਲੈ ਤੁਂ।
ਹਾਂਜੀ। ਅਸੀ ਕੰਮ -ਕਾਰ ਕਰ ਚੁੱਕੇ ਹੋ ਉਧਰ ਦੇ।
ਅੱਛਾ -ਅੱਛਾ।
ਹੂ, ਹਾਂ ਬਸ ਮ ਇਹ ਸੀ ਛੁੱਟ ਬੱਚੇ ਮ ਆਪਣੇ ਨਾਨੀ ਲੱਗੇ ਹੋਏ ਨੇ। ਫਿਰ ਤਾਂ ਮੇਰਾ ਹੁਣ ਫੋਨ ਛੱਡੁ ਕੋਠੇ ਵਿਚ ਚਲਾ ਗਿਆ ਉਹ ਕਹਦਾ ਨ ਗੁੱਡੀਆਂ ਉਡਾ ਦੋ। ਮੌਸਮ ਸੁਧਾਰ ਚਾਹੀਦਾ, ਗੁੱਡੀਆਂ ਦਾ ਸ਼ੌਕ ਨਹੀਂ ਜਾਂਦਾ। ਸਟੱਡੀ ਕਰਨ ਚੱਗੇ ਨੇੁੰਗੇ। ਪੜ੍ਹਾਈ ਬੋਲ ਰਗੇ ਘ ਨੂੰ ਪੜ੍ਹਾਈ ਕਰਨ ਨੂੰ ਨਾ ਧਿਆਨ।
ਆ ਫਿਰ ਇਹਨਾਂ ਦੀ ਢਿੱਡ ਪੀੜ ਹੁੰਦੀ। ਹਾਂਜੀ -ਹਾਂਜੀ।
ਹੂ, ਵੀ ਜ ਔਖਾ ਹੁੰਦਾ ਕਿਉਂਕਿ ਛੁੱਟੀਆਂ ਚ' ਤਾਂ ਬੱਚਾ ਜਿਹੜਾ ਹੁੰਦਾ ਨਾ ਹੋਮਰਕ ਜ਼ਰੂਰ ਉਹ ਨੂੰ ਦਿੰਦੀਆਂ, ਉਹ ਦਿੰਦੀਆਂ ਪਰ ਪੇਰੈਂਟਸ ਲਈ। ਬੱਚਿਆਂ ਨੂੰ ਨਹੀਂ ਹੁੰਦਾ ਕਿ ਅਸੀਂ ਆਪਣਾ ਕੰਮ ਕਰਨਾ ਕਿ ਨਹੀਂ ਕਰਨਾ। ਉਹ ਜਿਹੜੇ ਪ੍ਰੋਜੈਕਟ ਵੀ ਦੇ ਦਿੰਦੀ। ਉਹ ਵੀ ਮਾਂ -ਪਿਓ ਵਾਸਤੇ ਹੀ ਦੇ ਦਿੰਦੇ ਕਿ ਤੁਸੀਂ ਕਦੋਂ
ਕਰਦੇ- ਕਰਦੇ ਥੱਕ ਕਹਿੰਦੇ ਆ।
ਹਾਂਜੀ। ਅਸੀਂ ਘਰ ਦਾ ਕੰਮ ਕਰ ਰਹੀ ਬੱਚਿਆਂ ਦਾ ਕੰਮ ਕਰੀ ਹੈ ਆਇ ਸਾਹਮਣੇ। ਨੂੰ ਮੈਨੂੰ ਲੱਗਦਾ ਹ ਆਪਣਾ ਜੋਗਾ ਟਾਈਮ ਹੀ ਨੀ ਮਿਲਦਾ।
ਹਾਂਜੀ- ਹਾਂਜੀ। ਬਹੁਤਾ ਔਖਾ ਹੋ ਜਾਂਦਾ ਹੇ।
ਹਾਂਜੀ। ਬਹੁਤ ਜ਼ਿਆਦਾ ਟਫ ਹੈਗੀ ਹੈ ਚੀਜ਼।
ਹਾਂਜੀ -ਹਾਂਜੀ।
ਮ ਹੋਰ ਤੁਹਾਡਾ ਪਤਾ ਫਿਰ ਕੀ ਕਰਦਾ ਸਿਸਟਰ ਤੁਹਾਡੀ ਕੀ ਕਰਦੀ ਹੈ?
ਸਟ ਸਿਸਟਰ ਸਟੱਡੀ ਕਰਦੀ ਜੀ।
ਅੱਛਾ ਜੀ। ਬੀ ਕਮ ਕਰਨ ਦੇ ਇਹਨੂੰ।
ਹਾਂਜੀ- ਹਾਂਜੀ।
ਹਾਂਜੀ। ਠੀਕ ਹੈ।
ਹਾਂਜੀ। ਬਸ-ਬਸ। ਪਾਗਲ ਪ੍ਰੋਪਰਟੀ ਡੀਲਰ ਦਾ ਕੰਮ ਕਰਦੇ। ਪ੍ਰੋਪਰਟੀ ਡੀਲਰੀ ਤੱਕ।
ਹਾਂਜੀ। ਵਧ ਆਮ ਬਹੁਤ ਵੱਡੀ ਗੱਲ।
ਹਾਂਜੀ- ਹਾਂਜੀ -ਹਾਂਜੀ। ਪ ਕੋਠੀਆਂ ਬਣਾ ਕੇ ਉਹਨਾਂ ਨੇ ਸੇਲ ਕਰਨੀਆਂ ਹਾਂਜੀ।
ਹਾਂਜੀ- ਹਾਂਜੀ। ਵਧਿਆ ਸਗੋਂ ਐ ਵੀ ਕੰਮ।
ਕੀ ਚਾਹੀਦਾ।
ਵਧੀਆ ਆਪਣੇ ਪਸੰਦ ਬਸ ਇਹੀ ਹੈ ਜੀ। ਕੰਮ- ਕਾਰ ਕਰੋ, ਉਹ ਮਟੀਰੀਅਲ ਕਿਸੇ ਨਾਲ ਕੋਈ ਘਰ ਨਹੀਂ ਸੀਗੇ। ਮਟੀਰੀਅਲ ਵੀ ਤੁਡੇ ਲਈ ਵਧੀਆ ਲੱਗਗਾ ਹੋਵੇ, ਹਨਾ ਅੱਜ ਕੱਲ ਲੋਕ ਪਤਾ ਕੀ ਕਰਦੇ ਪ੍ਰੋਪਰਟੀ ਡੀਲਿੰਗ ਦੇ ਕੰਮ ਵਿਚ ਵੀ ਮਟੀਰੀਅਲ ਬਹੁਤ ਮਾਡੲ ਲਗਾਉਂਦੇ ਨੇ। ਭਾਰਤ ਦੇ ਸਿਰ ਕਰ ਸਕਦੇ ਨੇ।
ਹਾਂਜੀ, ਬਹੁਤ ਜ਼ਿਆਦਾ ਮਾੜਾ ਫ ਅਸੀਂ ਹੁਣ ਲਾਉਂਦੇ ਹਾ ਅਸੀਂ ਜਿਹੜਾ ਮਟੀਰੀਅਲ ਲਉਂਦੇਂ, ਆਸੀ ਵੀਡੀਓ ਬਣਾਉਂਦੇ, ਰਖਦੇ ਨਾਲ ਹੀ ਵੀ ਆਹ ਲਵਾਉਂਦੇ ਹ ਅਸੀਂ। ਤੇ ਫੇਰ ਜਿਹੜਾ ਜਿਹਨੇ ਲੈਣਾ, ਅਸੀਂ ਉਹਨੂੰ ਵਿਖਾਉਂਦੇ ਵਾਂ-
ਹਾਂਜੀ।
ਹਾਂਜੀ -ਹਾਂਜੀ ਹੋਰ ਹੱਸ ਬੈਣ ਕੀ ਕਰਦੇ ਤੁਹਾਡੇ?
ਹਾਂਜੀ, ਮੇਰੇ ਹਸਬੈਂਡ ਡੈਡੀ ਨਾਲ ਕੰਮ ਕਰਦੇ ਨੇ। ਉਹਦੇ ਸ਼ੋਪ ਤੇ ਨੇ ਹੂੰ-ਹੂੰ। ਹੲਂਜੀ ਸਾਰਾ ਦਿਨ ਤੇ ਇਏਦਾਂ ਹੀ ਟਾਈਮ ਇੱਕਦਮ ਹੁਣ, ਅੱਜ ਕੱਲ ਦਿਨ ਦਾ ਪਤਾ ਹੀ ਨ ਨਹੀਂ ਬਿਲਕੁਲ ਹੀ ਨੀ ਚੱਲਦਾ ਕਿਉਂਕਿ ਦਿਨ ਬਹੁਤ ਹੀ ਜ਼ਿਆਦਾ ਲੰਬਾ ਹੋਇਆ, ਬਹੁਤ ਹੀ ਜ਼ਿਆਦਾ।
ਹਾਂਜੀ -ਹਾਂਜੀ ਬਹੁਤ ਜ਼ਿਆਦਾ।
ਪਤਾ ਹੀ ਨਹੀਂ ਲੱਗਦਾ, ਹਨਾ ਹੂੰ। ਕੀ ਟਾਈਮ ਕਿੱਦਾਂ ਫਟਾਫੱਟ ਨਿਕਲ ਜਾਂਦਾ, ਪਤਾ ਹੀ ਨਹੀਂ ਲੱਗਦਾ।
ਹਾਂਜੀ -ਹਾਂਜੀ।
ਹਾਂਜੀ।
ਹਾਂਜੀ-ਹਾਂਜੀ ਬਸ ਵੀ ਬਾਕੀ ਸੈਰ ਵਗੈਰਾ ਕਰਨੀ ਚਾਹੀਦੀ ਆ। ਜਿੰਮ- ਨੁੰਮ ਵੀ ਲੋਉਣੀ ਚਾਹੀਦੀ ਹੈ।
ਹਾਂਜੀ।
ਕਿਉਂਕਿ ਬਹੁਤ ਵਧੀਆ ਹੁੰਦੀ ਸੀਹਤ ਦਿੱ ਲੀ। ਵੀ ਬਾਹਰ ਦਾ ਨਹੀਂ ਖਾਣਾ ਚਾਹੀਦਾ ਇੰਨਾ। ਹਾਂਜੀ, ਉਹ ਬਿਮਾਰੀਆਂ- ਬੂਮਾਰੀਆਂ ਲੱਗਦੀਆਂ ਸਰੀਰ ਨੂੰ।
ਹੂੰ ਸਹੀ ਗੱਲ ਹੈਗੀ।
ਹਾਂਜੀ।
ਆਪਣਾ ਸੁਣਾਓ ਤੁਸੀਂ, ਮਤਲਬ ਤੁਹਾਡੇ ਲਾਗੇ ਕੋਈ ਲਾਗੇ ਸਾਡੇ ਕੋਈ ਗੁਰਦੁਆਰਾ ਹੋ ਗਿਆ। ਕੁੱਛ ਵੀ
ਹਾਂਜੀ- ਹਾਂਜੀ, ਹਾਂਜੀ ਹੈਗਾ ਗੁਰਦੁਆਰਾ ਹੈਗਾ।
ਹਾਂਜੀ?
ਗੁਰਦੁਆਰਾ ਹੈਗਾ ਜੇ।
ਹਾਂਜੀ। ਜਾਣਦੇ ਹੋ ਤੁਸੀਂ ਕਦੀ ਗੁਰਦੁਆਰੇ ਸਾਹਿਬ? ਵਧੀਆ ਲੱਗਦਾ ਨਾ ਸੋਂ ਉੱਥੇ ਜਾਓ।
ਹਾਂਜੀ ਬਹੁਤ ਵਧੀਆ, ਸਕੂਨ ਮਿਲ ਜਾਂਦਾ, ਮਨ ਨੂੰ ਸਕੂਨ ਹੁੰਦਾ ਹੈ।
ਹਾਂਜੀ- ਹਾਂਜੀ ਬਾਕੀ ਇਹ ਕਿ ਮਤਲਬ, ਅਸੀਂ ਇੱਕ ਤਾਂ ਗੁਰੂ ਘਰ ਜਾਓ, ਜਾ ਕੇ ਜਦੋਂ ਲੰਗਰ ਵੀ ਛਕੀ ਦਾ ਉਹਦੇ ਬੜਾ ਅਲੱਗ ਸਵਾਦ ਹੁੰਦਾ ਦੇ, ਹਨਾ।
ਹਾਂਜੀ -ਹਾਂਜੀ ਵੀ ਜਿਹੜਾ ਆਪਾਂ ਕਿਵੇਂ ਘਰ ਦੀ ਰੋਟੀ ਖਾਂਦੇ, ਉਵੇ ਨਹੀਂ ਹੁੰਦਾ। ਵੀ ਬੱਕਰਾ ਇਹ ਵੀ ਹੁੰਦਾ ਵਾ।
ਕੀ ਆਪਣੇ ਘਰ ਵਿੱਚ ਇੰਨੇ ਜਣਿਆਂ ਲਈ ਚੀਜ਼ਾਂ ਬਣਾਈਆਂ ਨਾ, ਤਾਂ ਉਹ ਨੂੰ ਮੱਤਲਬ ਪਤਾਂ ਨੀਂ ਲੱਗਦਾ, ਹਨਾ ਉਹ ਚੀਜ਼ ਹਾਨੂੰ। ਖਾਣ ਦੇ ਵਿੱਚ ਇੰਨੇਂ ਜਾਣਿਆ ਦੀ ਰੋਟੀ ਵੀ ਅਗਰ ਬਣਾਉਣੀ ਹੋਉਗੀ, ਸਾਂਨੂੰ ਇਹ ਲੱਗੂਗਾ ਵੀ ਅਸੀਂ ਨਮਕ ਜ਼ਿਆਦਾ ਡਾਲਤਾ। ਜਾਂ ਏਦਾਂ ਕੁੱਛ ਮਿਰਚਾ ਦੀ ਪੈਗੀ, ਗੁਰੂਆਂ ਘਰ ਜਾ ਕੇ ਲੰਗਰ। ਹਾਂ ਉਹ ਬਿਲਕੁਲ, ਉਹਦਾ ਕੋਈ ਮਤਲਬ ਨੀ ਨਾ ਨਮਕ। ਜ਼ਿਆਦਾ ਹੋਊਗਾ ਨਾ ਕੁੱਛ ਏਡੀ ਸਵਾਦ ਲੱਗਦੀ ਹੈ ਨਾ, ਕਿ ਮੂੰਹੋਂ ਸਵਾਦ ਹੀ ਨੀ ਲੱਥਦਾ ਉਸ ਚੀਜ਼ ਦਾ।
ਹਾਂ ਬਹੁਤ ਜ਼ਿਆਦਾ ਹੁੰਦਾਂ ਸਵਾਦ।
ਹਾਂਜੀ।
ਹਾਂਜੀ।
ਜੇ ਦੇਖੋਂ ਅਸੀ ਗੋਲਡਨ ਟੈਂਪਲ ਜਾਈਦਾ, ਮੇਰੀ ਬੇਟੀ ਓਥੇ ਖੀਰ ਨੂੰ ਬਹੁਤ ਪਸੰਦ ਕਰਦੀਂ‌। ਹਾਂਜੀ ਬਹੁਤ ਗਿਆ ਬਾਂਬਾ ਸਾਹਿਬ। ਚਲੇ ਜਾਓ ਉਹਨੂੰ ਉਹ ਵੀ ਉੱਥੇ ਬੜੀ ਟੇਸਟ ਲੱਗਦੀ ਖੀਰ।
ਅੱਛਾ- ਅੱਛਾ।
ਹਾਂਜੀ ਉਹਨੇਂ ਜਾਣਾਂ ਉਹਨੇਂ ਘਰੋਂ ਸਪੈਸ਼ਲ ਕਹਿ ਕੇ ਜਾਣਾਂ ਮੰਮਾ ਮੇਰੇ ਲਈ ਉੱਥੇ ਖੀਰ ਹੋਣੀਂ ਚਾਹੀਦੀ। ਹੋਏਗੀ ਨਾ ਤੁਸੀ ਉੱਥੇ ਕੀ ਕਰਨਾ ਕਿ ਉਹ ਸਪੈਸ਼ਲ ਚੱਲ ਕੇ ਆਏਂਗੀ ਕਹੂੰਗੀ ਮੈਂ ਉੱਥੇ। ਲੈ ਕੇ ਆਉਂਣੀ ਮੈਂ ਵੱਧ, ਲੰਗਰ ਨੀ ਖਾਣਾਂ ਖ਼ੀਰ ਖਾਂ ਲੈਣੀ ਮੈਂ।
ਹਾਂਜੀ- ਹਾਂਜੀ।
ਹਾਂਜੀ।
ਹਾਂਜੀ।
ਹੋਰ ਜੀ, ਰਾਤ ਦੀ ਰੋਟੀ ਪਾਣੀਂ ਬਣਾ ਲਿਆਂ ਤੁਹਾਡੇ ਮੰਮਾ ਨੇ ਫ਼ਿਰ।
ਹਾਂਜੀ- ਹਾਂਜੀ ਉਹੋ ਲੱਗੇ ਬਣਾਉਣ, ਫਿਰ ਰੋਟੀ ਲਾਉਣ ਡੇ ਸਬਜ਼ੀ ਬਣਾਲੀ।
ਅੱਛਾ ਜੀ ਠੀਕ ਹੈਂ।
ਹਾਂਜੀ, ਕੈਵੇ ਦਾ ਮੌਸਮ ਇੱਥੇਂ।
ਬਾਹਰ ਹੁਣ ਥੋੜਾਂ ਬਹੁਤ ਹਵਾ ਜੀ ਚੱਲਣ ਡੀ ਹੈਂ, ਫਰਕ ਪੈ ਗਿਆਂ ਹੁਣ ਅੱਗੇ ਤਾਂ ਦੁਪਹਿਰੇ ਬਹੁਤ। ਬਹੁਤ ਇੱਕਦਮ ਗਰਮੀਂ ਸੀਂ, ਸਵੇਰੇ ਬਾਰਿਸ਼ ਵੀ ਹੋਈ ਸੀ ਥੋੜੀ ਬਹੁਤ। ਹੱਟ ਗੀ ਸੀ ਨਾਲ਼ ਹੀ ਬਾਅਦ ਵਿੱਚ ਇੱਕਦਮ ਬਹੁਤ ਗਰਮੀਂ ਹੋ ਗਈਂ ਹੋਮਸ ਬਹੁਤ। ਹੁਣ ਫ਼ੇਰ ਵੀ ਹਵਾ ਚੱਲਣ ਡੀ ਥੋੜ੍ਹੀ ਬਹੁਤ।
ਅੱਛਾ- ਅੱਛਾ।
ਹਾਂਜੀ, ਚਲੋ ਠੀਕ ਹੈਂ ਵੀਰੇ ਅਸੀਂ ਫ਼ਿਰ ਦੁਬਾਰਾ ਕਾਲ ਕਰ ਰਹੇ ਓਕੇ।
ਠੀਕ- ਠੀਕ।